ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੁੱਤਰ ਜੀ ਹੋਰ ਠੀਕ ਹੋ।
ਹਾਂ ਤੁਸੀਂ ਸੁਣਾਓ ਵਧੀਆ
ਹਾਂਜੀ ਅਸੀਂ ਵੀ ਵਧੀਆ ਹੋਰ ਪੜ੍ਹੇ ਹੋ ਸਕੂਲ ਤੋਂ
ਹਾਂ ਪੜ੍ਹ ਆਏ ਹੋ ਔਰ ਸਿਦਕ ਕਿੱਥੇ
ਸਿਦਕ ਬੇਟੇ ਉਹ ਟ੍ਰਿਪ ਉੱਥੇ ਗਈ ਹੋਈ ਹੈ ਟ੍ਰਿਪ ਤੇ
ਅੱਛਾ ਫੋਨ ਫੁਨ ਨਹੀਂ ਆਂਦਾ ਸਿਦਕ ਦਾ
ਫੋਨ ਆਂਦਾ ਵੀਡੀਓ ਕਾਲ ਕਰਦੀ ਰਾਤ ਨੂੰ ਗੱਲ ਕਰਦੀ ਏ।
ਅੱਛਾ
ਕੁਛ ਵੀ ਨੀ ਫਰੀ ਸਾਂ ਹੈਗੀ।
ਜਸ਼ਨ ਕਿੱਥੇ
ਜਸ਼ਨ ਭਾਜੀ ਤੇਰੇ ਖੇਤਾਂ 'ਚ ਗਿਆ ਹੋਇਆ।
ਅੱਛਾ ਫੁੱਫੜ ਵੀ
ਹਾਂ ਉਹ ਵੀ ਉੱਥੇ ਨੇ।
ਔਰ ਦਾਦੀ
ਦਾਦੀ ਬਾਹਾਰ ਦਾਲ ਜੀ ਉਹ ਸਾਫ਼ ਕਰਦੀ ਵੀ ਕੁੱਝ ਪਤਾ ਨੀ।
ਅੱਛਾ ਅੱਛਾ, ਅੱਛਾ ਫਿਰ ਸਿੱਧਾ। ਤੇ ਕੰਮ ਕੁਮ ਕਰਕੇ ਹੀ ਫੋਨ ਕਰਦੀ ਹੋਣੀ।
ਉਹ ਕਹਿੰਦੀ ਵੀ ਮੈਨੂੰ ਚਾਰ ਵਜੇ ਉਠਾ ਦੇਂਦੇ ਨੇ ਸਾਨੂੰ।
ਹਾਂ, ਸਹੀ ਗੱਲ ਕੈਂਪ ਆਲੇ ਤੇ ਜਲਦੀ ਉਠਾ ਦਿੰਦੇ ਨੇ।
ਹਾਂ, ਜਲਦੀ ਉਠਾ ਕੇਹਿੰਦੀ ਨੀਂਦ ਨੀ ਪੂਰੀ ਹੁੰਦੀ ਘਰ ਆ ਕੇ ਨੀਂਦ ਪੂਰੀ ਕਰਾਂਗੀ।
ਸਹੀ ਗੱਲ ਹੈ ਉੱਤੋਂ ਹਜੇ ਪਤਾ ਨੀ ਹੁੰਦੀ ਕਿੰਨੇ ਕੁ ਦਿਨ ਪਏ ਨੇ।
ਦੋ -ਦੋ ਦਿਨ ਰਹਿ ਗਏ ਨੇ ਬਸ ਹੁਣ ਪਰਸੋਂ ਅਹ ਸ਼ਨੀਵਾਰ ਨੂੰ ਆ ਜਾ ਏਗੀ।
ਅੱਛਾ,
ਹੂੰ, ਹੋਰ ਹੋਰ ਤੁਹਾਡੇ ਪੇਪਰ ਕਦੋ ਦੇ ਨੇ ਸਟਾਰਟ।
ਹਜੇ ਤੇ ਕੋਈ ਪਤਾ ਨਹੀਂ ਪਤਾ ਨੀ ਪੱਚੀ ਨੂੰ ਆਉਣ ਪਤਾ ਨੀ ਪੰਦਰਾਂ ਨੂੰ ਆਉਣ।
ਅੱਛਾ,
ਹੋਰ ਸੀਰਤ ਦੇ ਕਦੋਂ ਨੇ ਸਟਾਰਟ।
ਹੁਣ ਸਕੂਲ ਤੱਕ ਆਏਗੀ ਫੇਰ ਹੀ ਪਤਾ ਲੱਗੇਗਾ ਨਾ ਹਾਲੀ ਤਾਂ ਉਹਨੂੰ ਸਕੂਲ ਜਾਏਗੀ ਫੇਰ ਉਸ ਹਿਸਾਬ ਨਾਲ ਪਤਾ ਲੱਗੇਗਾ ਹੁਣ ਤੇ ਉੱਥੇ ਹੀ ਕੈਂਪ ਚ ਕੀ ਪਤਾ ਲੱਗਣਾ। ਤੇ ਨੂਰ ਆ ਗਿਆ।
ਹਾਂ ਉਹ ਵੀ ਆ ਗਿਆ ਬਸ ਪੜ੍ਹਦਾ ਨੀ ਹੈਗਾ ਉਹਦੀ ਰੋਜ਼ ਸ਼ਿਕਾਇਤਾਂ ਆਂਦੀਆਂ ਨੇ ਹਾਂ ਵੀ ਇਹ ਨੀ ਕਰਦਾ ਉਹ ਨੀ ਕਰਦਾ ਇਹ ਨੀ ਕਰਦਾ ਉਹ ਨੀ ਕਰਦਾ।
ਅੱਛਾ, ਫਿਰ ਉਹਨੂੰ ਕੋਈ ਵਧੀਆ ਜੀ-ਵਧੀਆ ਜੀ ਟਿਊਸ਼ਨ ਤੇ ਲਾਓ ਹੁਣ।
ਟਿਊਸ਼ਨ ਉਹਨੂੰ ਨਾ ਇਹ ਬੈਸ ਸਭ ਤੋਂ ਬੈਸਟ ਟਿਊਸ਼ਨ ਲਾਈ ਸੀ ਓਹਨੂੰ, ਉੱਥੇ ਵੀ ਜਾ ਕੇ ਉਹਨੇ ਮੈਡਮ ਨੂੰ ਵੀ ਫੇਲ ਕਰਤਾ।
ਅੱਛਾ, ਤੇ ਓ ਮਨੋਰਮਾ ਨੀ ਪੜਾਂਦੀ ਹੈਗੀ?
ਮਨੋਰਮਾ ਛੋਟੇ ਬੱਚਿਆਂ ਨੂੰ ਨੀਂ ਪੜ੍ਹਾਦੀ।
ਅੱਛਿਆ।
ਉਹ ਤੇ ਜਿਵੇਂ ਪਲੱਸ ਟੂ, ਪਲੱਸ ਵਨ, ਟੈਨਥ ਇਵੇਂ ਪੜ੍ਹਾਂਦੀ ਏ ਬਸ।
ਅ ਤੇ ਫੇਰ ਇਹ ਕਿਵੇਂ ਪਾਸ ਹੋਏਗਾ ਫੇਰ ਇਹਦਾ ਤੇ ਧਿਆਨ ਈ ਨਹੀਂ ਹੋਏਗਾ ਪੜ੍ਹਾਈ ਵੱਲ ਤੇ।
ਬਸ ਮੰਮੀ ਕਹਿੰਦੀ ਜੇ ਇੱਥੇ ਇਸ ਵਾਰ ਪਾਸ ਹੋ ਗਿਆ ਠੀਕ ਐ ਨਹੀਂ ਤੇ ਅਗਲੇ ਸਾਲ ਫੇਰ ਸਰਕਾਰੀ ਚ।
ਹਾਂ, ਕਹਿ ਦੇ ਪਾਸ ਹੋ ਜਾ ਫੇਰ ਅਸੀਂ ਅਗਲੇ ਸਾਲ ਦੋਵਾਂ ਨੇ ਉੱਥੇ ਜਾਣਾ ਦੂਜੇ ਸਕੂਲ ਵਿੱਚ। ਚੇਂਜ ਕਰ ਲੈਣਾ, ਕਹਿਦੇ ਤੂੰ ਤੇ ਜਾਣੇ ਜਾਏਗਾ ਨਈਂ ਜਾਏਗਾ ਮੈਨੂੰ ਵੀ ਨੀ ਨਾਲ ਜਾਣ ਦੇਣਗੇ।
ਸਹੀ ਗੱਲ ਏ, ਪਹਿਲਾਂ ਇਹ ਨਾ ਜਿਵੇਂ ਦੂਜੀ ਟਿਊਸ਼ਨ ਚ ਗਿਆ, ਤੇ ਨਾ ਇਹਨੇ ਕਹਿ ਤੇ ਵੀ ਮੈਂ ਨੀ ਜਾਂਦਾ ਜਦੋਂ ਤੱਕ ਕਿਰਤ ਨੀ ਜਾਂਦੀ ਮੈਂ ਕਿਹਾ ਮੈਂ, ਮੈਂ ਤੇ ਪੜ੍ਹ ਰਹੀ ਆ। ਤੂੰ ਈ ਨੀਂ ਪੜ੍ਹਦਾ ਹੈਗਾ।
ਹਾਂ।
ਇਹਦੀ ਵਜਾ ਤੋਂ ਮੈਨੂੰ ਵੀ ਜਾਣਾ ਪਿਆ।
ਅ ਫ਼ੇਰ ਨਾਲ ਜਾਣਾ ਪਿਆ ਨਾ।
ਹਾਂ, ਕਹੇਗਾ ਤੂੰ ਵੀ ਚੱਲ। ਹਾਂ, ਕਹਿੰਦਾ ਤੂੰ ਵੀ ਚੱਲ-ਤੂੰ ਵੀ ਚੱਲ-ਤੂੰ ਵੀ ਚੱਲ। ਟਿਊਸ਼ਨ ਵੀ ਕਹੇਗਾ ਪਹਿਲਾ ਤੂੰ ਚੱਲ ਪਹਿਲਾ ਤੂੰ ਚੱਲ ਪਹਿਲਾ ਤੂੰ ਚੱਲ।
ਅੱਛਾ।
ਹਾਂ।
ਤੇ ਰੋਟੀ-ਪਾਣੀ ਖਾ ਲਿਆ ਜੇ?
ਅੱਛਾ।
ਰੋਟੀ ਖਾ ਲਈ ਜੇ?
ਹਾਂ, ਨਾ-ਨਾ ਰੋਟੀ ਨੀ ਆਪਾਂ ਖਾਂਦੇ, ਆਪਾਂ ਤੇ ਪਾ ਉਹੀ ਪੀਨੇ ਆਂ ਪਾਣੀ।
ਨਈਂ ਤੇ ਫਿਰ ਅੱਜ ਦੇ ਮੰਮੀ ਨੇ ਉਹ ਬਣਾਈ, ਛੋਲਿਆਂ ਦੀ ਸਬਜ਼ੀ।
ਉਹ ਸਵੇਰੇ ਵੀ ਛੋਲਿਆਂ ਦੀ ਸਬਜ਼ੀ ਖਾਧੀ ਸੀ।
ਅੱਛਾ ਤੇ ਹੁਣ ਨਾਲ ਪੂੜੀਆਂ ਬਣਾ ਲੋ।
ਨਾ, ਦਿਲ ਜਾ ਨੀਂ ਕਰਦਾ ਹੁਣ ਖਾਣ ਦਾ।
ਅੱਛਾ।
ਹੂੰ, ਹੁਣ ਤੇ ਜਿਵੇਂ ਬਾਹਰ ਦੀ ਚੀਜ਼ਾਂ ਖਾਣ ਦਾ ਈ ਦਿਲ ਕਰਦਾ।
ਫੇਰ ਕੀ ਬਣਾ ਰਹੇ ਓ ਟਿੱਕੀ?
ਹਾਂ, ਜਿਵੇਂ ਟਿੱਕੀ, ਮੋਮੋਸ ਐਵੇਂ ਖਾਣ ਦਾ ਦਿਲ ਕਰਦਾ।
ਅ-ਅੱਛਾ, ਟਿੱਕੀ ਤਾਂ ਜਿਆਦਾ ਘਰ ਹੀ ਬਣ ਜਾਂਦੀ ਆ ਮੋਮੋਸ
ਊ, ਉਹ ਨਾ ਆਲੂ ਨੀ ਹੈਗੇ, ਮੰਮੀ ਕਹਿੰਦੀ ਆਲੂ ਦਾ ਆਟਾ ਲਿਆਵਾਂਗੇ ਨਾ, ਫੇਰ ਤਾਂ ਈ।
ਅੱਛਾ।
ਪਾਪਾ ਨੂੰ, ਕਹਿੰਨੇ ਪਾਪਾ ਲੈ-ਲਿਆ ਕੇ ਨੀਂ ਦਿੰਦਾ ਹੈਗਾ।
ਹੂੰ-ਹੂੰ, ਚਲ ਜਾਮਣਾ ਆਈਆਂ ਨੇ ਜਾਮਣ ਖਾਓ।
ਨਈਂ ਜਾਮਣਾ ਤੇ ਫੇਰ ਕਈ ਕੱਚੀਆਂ ਨਿਕਲਦੀਆਂ ਨੇ, ਕਈਆਂ ਚ ਸੁੰਡੀ ਹੁੰਦੀ ਐ, ਕਈਆਂ ਚ' ਕੁੱਛ, ਕਈਆਂ ਚ' ਕੁੱਛ।
ਅੱਛਾ, ਤੇ ਅੰਬੀਆਂ ਵੀ ਤੇ ਆਈਆਂ ਹਜੇ।
ਹਾਂ, ਤੁਸੀਂ ਨੀ ਲੈ ਕੇ ਜਾਣੇ ਜਾਮਨੂੰ?
ਲੈ ਗਏ ਆ ਕੱਲ ਲੈ ਕੇ ਤੇ ਆਏ ਆ ਬਾਬੂ।
ਅੱਛਾ-ਅੱਛਾ, ਲੈ ਗਏ ਸੌ।
ਹੋਰ।
ਹੂੰ।
ਹੋਰ, ਕੰਮ-ਕੁਮ ਠੀਕ ਮਿਲਦਾ ਜੇ ਸਕੂਲੇ?
ਹਾਂ ਉਹ ਇੰਨਾ-ਇੰਨਾ ਕੰਮ ਦਿੰਦੀਆਂ ਨੇ, ਕਹਿਣਗੀਆ ਇਹ ਕਰਕੇ ਆਓ, ਉਹ ਕਰਕੇ ਆਓ, ਇਹ ਕਰਕੇ ਆ-ਉਹ ਕਰ
ਅੱਛਾ।
ਹੂੰ।
ਤੇ ਕਿੰਨੀਆਂ ਟੀਚਰਾਂ ਜੀ ਕਿੰਨੀਆਂ, ਕਿੰਨੀਆਂ ਲੱਗਦੀਆਂ ਨੇ ਤੁਹਾਡੀਆਂ ਓ। ਪੀਰੀਅਡ ਕਿੰਨੇ ਲਗ, ਛੇ।
ਸੱਤ-ਅੱਠ ਸਾ, ਛੇ-ਸੱਤ ਲੱਗਦੇ ਨੇ।
ਅੱਛਾ, ਤੇ ਵਿੱਚ ਫੇਰ ਰਸੈਸ ਹੁੰਦੀ ਫੇਰ ਉਦੋਂ ਫੇਰ ਖਾਣ ਵਾਸਤੇ, ਰੋਟੀ ਖਾਂਦੇ ਓ ਕਿ ਬਾਹਰ ਲੈ, ਬਾਹਰ ਚੀਜ਼ ਲੈਣ ਜਾਂਦੇ ਓ?
ਕੈਂਟੀਨ ਈ ਨੀਂ ਹੈਗੀ ਸਾਡੇ ਸਕੂਲੇ।
ਆਹੋ ਤਾਂਈ ਤੇ ਮੈਂ ਕਿਹਾ ਬਾਹਰ ਈ, ਤੁਹਾਡੇ ਦ-ਦਰਵਾਜ਼ੇ ਤੇ, ਦੁਕਾਨਾਂ।
ਹਾਂ ਉਹ ਤੇ ਫੇਰ ਉਹ ਫ, ਆਂਟੀਆਂ ਨੀ ਬਾਹਰ ਜਾਂਦੀਆਂ ਸਰ ਨੀ ਜਾਣ ਦਿੰਦਾ ਬਾਹਰ।
ਅੱਛਾ।
ਆਇਆ ਸਾਡੀ ਕਲਾਸ ਚ ਦੋ ਬੱਚੇ ਟਿਫਨ ਨੀ ਲੈ ਕੇ ਆਏ, ਤੇ ਉਹਨਾਂ ਨੂੰ ਕਹਿੰਦਾ ਖੜੇ ਹੋ ਕਹਿਣਾ ਹੱਥ ਉੱਤੇ ਕਰ ਲੋ ਜੇ ਕੱਲ ਟਿਫਨ ਨਾ ਲੈ ਕੇ ਆਏ ਤੁਹਾਨੂੰ ਹੱਥ ਉੱਤੇ ਕਰ ਕਰਦਾਂਗਾ ਮੈਂ ਖੜੇ, ਹੂੰ।
ਫੇਰ ਉਹ ਫੇਰ ਭੁੱਖੇ ਉਹ ਹੋ ਜਿਵੇਂ ਓ, ਉਹ ਬਿਮਾਰ ਹੋ ਗਏ ਹੋਣੇ ਨੇ ਓ ਤੇ।
ਨਾ-ਨਾ ਐਵੇਂ ਨੀ ਹੈਗੇ ਸਾਡੇ ਸਕੂਲ ਆਲੇ, ਮਤਲਬ ਨਾ ਉਹ ਘਰੋਂ ਈ ਇੰਨੀਆਂ-ਇੰਨੀਆਂ ਰੋਟੀਆਂ ਖਾ ਕੇ ਆਉਂਦੇ ਨੇ, ਉਂਝ ਵੀ ਉਹਨਾਂ ਦੇ ਮੂੰਹ ਈ ਚੱਲਦੇ ਰਹਿੰਦੇ ਨੇ ਸਾਰੇ ਪੀਰੀਅਡ।
ਅੱਛਾ ਉਹ ਫੇਰ ਦੂਜੀ ਉਹ ਲੈ ਕੇ ਆਏ ਹੋਣੇ ਨਾ ਚਿਪਸ ਵਗੈਰਾ ਲੈ ਕੇ
ਹਾਂ, ਉਹ ਨਾ ਸਰ ਤੋਂ ਪਹਿਲਾਂ ਈ ਖਾ ਲੈਂਦੇ ਨੇ, ਕਦੇ ਸਰ ਨਾ ਕੁਛ ਕਹਿ ਦੇ ਸਾਨੂੰ।
ਅੱਛਾ।
ਹੂੰ।
ਹੋਰ, ਹੋਰ ਡੈਡੀ ਹੋਰੀ ਆ ਗਏ ਨੇ?
ਠੀਕ ਨੇ ਸਾਰੇ।
ਦਾਦੀ ਹੋਰੀ ਆ ਗਏ ਨੇ ਪੈਲੀ ਤੋਂ।
ਨਈਂ-ਨਈਂ ਹਜੇ ਤਾਂ ਪੈਲ਼ੀ ਤੇ ਈ ਨੇ।
ਅੱਛਾ, ਤੇ ਰੋਟੀਆਂ ਨੀ ਖਾਣੀਆਂ ਭੁੱਖ ਨੀ ਲੱਗੀ ਉਹਨਾਂ ਨੂੰ।
ਉਹ ਲੈ ਜਾਂਦਾ ਹੋਣਾ ਪਾਪਾ ਲੈ ਗਿਆ ਹੋਣਾ।
ਅੱਛਾ, ਫੇਰ ਹੁਣ ਟੀ ਵੀ ਵੇਖੋਗੇ, ਦੁਪਹਿਰੇ ਕੇ ਫ੍ਰਰੀ ਹੋ-ਹੋ ਗੇ।
ਨਾ-ਨਾ ਹੁਣ ਨੂਰ ਮੰਮੀ ਟੀ ਵੀ ਲਾ ਕੇ ਬੈਠੀ ਏ ਤੇ, ਮੈਂ ਤੇ ਬਸ ਹੁਣ ਪੜਾਂਗੀ, ਫੇਰ ਟਿਊਸ਼ਨ ਜਾ, ਹੋਰ ਕੰਮ ਕਰ ਲਾਂਗੀ।
ਅੱਛਾ ਖੇਲੇਗੀ ਕਦੋਂ?
ਖੇਲਦੀ ਨੀ ਹੈਗੀ ਮੈਂ।
ਹਾਏ ਫੇਰ ਵੀ ਫ੍ਰਰੀ ਤੇ ਹੁਣ ਹੋਏਗੀ ਨਾ ਸੱਤ ਵਜੇ ਤੇ ਖੇਲੇਗੀ ਕਿ ਨਈ?
ਫਰੀ ਮਤਲਬ ਜਿਵੇਂ ਹੁਣ ਮੈਂ ਟੀ ਵੀ ਵੇਖ ਕੇ ਨਾ ਕੰਮ ਕਰ ਲਾਂਗੀ, ਤੇ ਟਿਊਸ਼ਨ ਜਾਵਾਂ ਤੇ ਟਿਊਸ਼ਨ ਤੇ ਵੀ ਦੀਦੀ ਨਾਲ ਗੱਲਾਂ ਈ ਮਾਰਦੀ ਰਹਾਂਗੀ ਤੇ ਫੇਰ ਖੇਡ ਲੈਂਨੇ ਆਂ ਥੋੜੀ ਦੇਰ ਫੇਰ ਜਦੋਂ ਨੇਰਾ ਪੈਂਦਾ ਉਦੋਂ ਘਰ ਨੂੰ ਆ ਜਾਂਦੇ ਆਂ।
ਅੱਛਾ।
ਹੂੰ, ਹੋਰ ਸਿਦਕ ਨੀਂ ਜਾਂਦੀ ਖੇਡਣ?
ਉੱਥੇ ਤੇ ਹੁਣ ਆ ਉਹ ਤੇ ਹੁਣ ਵੱਡੀ ਹੋ ਗਈ ਹੁਣ ਕਿੱਥੇ ਜਾਏ ਖੇਡਣ।
ਅੱਛਾ ਸਹੀ ਗੱਲ ਏ।
ਹੂੰ, ਹੁਣ ਤੇ ਤੂੰ ਵੀ ਵੱਡੀ ਹੋ, ਤੂੰ ਫੇਰ ਤੂੰ ਵੀ ਵੱਡੀ ਹੋਈ ਜਾਏਗੀ। ਅ ਫ਼ੇਰ ਤੂੰ ਵੀ ਵੱਡੀ ਹੋ ਜਾਏਗੀ, ਤੂੰ ਵੀ ਕੰਮ ਕਰੇਗੀ, ਤੂੰ ਕਿੱਥੇ ਜਾਣਾ ਖੇਲਣ।
ਸਹੀ ਗੱਲ ਏ, ਕੁੜੀਆਂ ਦੀ ਇੱਕ ਲਾਈਫ਼ ਤੇ ਬੰਦ ਈ ਜਾਂਦੀ
ਬੰਦ ਜਾਂਦੀ ਐ ਬੰਦੇ, ਬੱਚੇ ਦੇ ਮੁੰਡੇ ਤੇ ਫੇਰ ਵੀ ਭੱਜੇ ਫਿਰਦੇ ਕੁੜੀਆਂ ਨੂੰ ਈ ਨੀ ਕਿਧਰੇ ਜਾਣ ਮਰਨ ਦਿੰਦੇ, ਤਾਂਈ ਤੇ ਕਹਿਣੇ ਆ ਪੜ੍ਹ ਹਾਂ-ਹਾਂ ਤਾਈਂ ਤੇ ਕਹਿੰਦੇ ਆ ਪੜ੍ਹ ਜੋ ਕੁਛ ਬਣ ਜੋਗੀ ਆ।
ਹਾਂ। ਘਰ ਮਤਲਬ ਹੁਣ ਤੇ ਕੱਲੀਆਂ ਵੀ ਨੀ ਬਾਹਰ ਜਾਂਦੇ ਸਾਡੀ ਮੈਡਮ ਕਹਿੰਦੀ ਕੁੜੀਆਂ ਨੂੰ ਨੀ ਕਿਥੇ ਵੀ ਬਾਹਰ ਜਾਣ ਦਿੰਦੇ। ਸਾਡੀ ਜਿਹੜੀ ਮੈਡਮ ਹੈ ਸਾਡੇ ਸਰ ਦੀ ਜਿਹੜੀ ਕੁੜੀ ਹੈ। ਉਹ ਕਹਿੰਦੀ ਅਹ, ਸਾਨੂੰ ਤੇ ਨਹੀਂ ਬਾਹਰ ਜਾਣ ਦਿੰਦੇ ਹੈਗੇ।
ਅੱਛਾ।
ਕੱਲੀ ਨੂੰ ਉਹ ਸ਼ਾਹਬਾਦ ਜਦੀ ਜਿਵੇਂ ਜਾਣ ਦਿੰਦੇ ਨੇ।
ਹਾਂ- ਹਾਂ। ਨਹੀਂ ਪੁੱਤਰ, ਅੱਜ ਕੱਲ੍ਹ ਮਾਹੌਲ ਮਾੜਾ ਹੈ ਨਾ। ਫੇਰ ਕੋ ਨਹੀ ਉਹਨੂੰ ਜਾਣ ਦਿੰਦੇ।
ਕਹਿੰਦੇ ਨੇ ਤੇਰਾਂ ਸਾਲ ਦੀ ਕੁੜੀ ਨੂੰ ਬੱਤੀ ਜਣਿਆਂ ਨੇ ਪਤਾ ਨੀ
ਹਾਂ।
ਹਨਾ। ਪਤਾ ਨ ਕੀ ਕਰਾ ਲਿੱਤਾ। ਤੇ ਉਹ ਵਿਖਾਂਦੇ ਨੇ ਪਏ ਵੀ ਅੱਜ ਤੋਂ ਕੱਲ ਕੁੜੀਆਂ ਨੂੰ ਨੀ ਬਾਹਰ ਘਲਣਾ ਹੈਗਾ। ਹਾਂ। ਇੱਕ ਕੁੜੀ ਸੀ ਉਹਨੂੰ ਕੋਈ ਬੰਦਾ ਉਠਾ ਕੇ ਲੈ ਗਿਆ। ਇਹ ਤੇ ਕੁਦਰਤੀ ਉਹੇ ਆਈ ਕਾਰਡ ਪਾਇਆ। ਇਸੇ ਆਈ ਕਾਰਡ ਦੇ ਪਿੱਛੇੇ ਲੈ ਹੈਲਪ ਮੀ ਤੇ ਉਹ ਕਿਸੇ ਨੇ ਵੇਖ ਲਿਆ। ਤੇ ਫੇਰ ਉਹ ਬਚਾ ਲਿਆ ਓ ਕੁੜੀ ਨੂੰ ਤੇ ਉਹ ਕੁੜੀ ਤੇ
ਕਿ ਨਾ ਉਹ ਵੈਸਾ। ਜੇ ਉਹ ਨਾ ਕਰਦੀ, ਉਹਦਾ ਦਿਮਾਗ ਕੰਮ ਨਾ ਕਰਦਾ। ਤੇ ਫੇਰ ਕਈ ਹੋ ਗਏ।
ਹੁਣ, ਮੇਰੀ ਮੰਮੀ ਤੇ ਆਪ ਕਹਿੰਦੇ ਤੁਸੀਂ ਇਕੱਲੇ ਨਾ ਕਿੱਥੇ ਵੀ ਜਾਓ। ਜਦੋਂ ਤੱਕ ਡੈਡੀ ਨਹੀਂ ਲੈਣ ਆਉਂਦਾ। ਕਿ ਆਪਾਂ ਆ ਜਾਈਏ ਪਾਪਾ ਕੋਈ ਨਹੀ ਲੈਣਾ ਆਉਦਾ ਉਦੋਂ ਤੱਕ ਨੀ ਬਾਹਰ ਨਿਕਲ
ਹਾਂ, ਬਾਹਰ ਨਹੀ ਨਿਕਲਣਾ। ਆਪ ਅੰਦਰ ਬੈਠੇ ਰਹੋ ਆਉਣਗੇ ਆਵਾਜ਼ ਮਾਰਨਗੇ ਤੇ ਬਾਹਰ ਆਓ।
ਹਾਂ, ਸਾਡੀਆਂ ਆਂਟੀਆਂ, ਸਾਡੀਆਂ ਆਂਟੀਆਂ ਸਾਰੀਆਂ ਨੇ ਨਾ। ਉਹਨਾਂ ਨੂੰ ਪਤਾ ਹਾਂ, ਵੀ ਇਹਨਾਂ ਦੇ ਮਾਂ- ਪਿਓ ਆ ਨੇ। ਹੁਣ ਮੇਰੀ ਜਿਹੜੀ ਸਹੇਲੀ ਉਹਦੀ ਵੀ ਇੱਕ ਆਂਟੀ ਉਹਦੀ ਮੰਮੀ ਹੈ। ਉਹ ਅਹ ਕੰਮ ਕਰਦੀ ਹੁੰਦੀ ਹੈ। ਇੱਥੇ ਹੈਨਾ। ਤੇ ਉਹ ਮੈਨੂੰ ਕਹਿ ਦੇਵੇਗੀ ਕਿ ਹਾਂ ਵੀ ਤੈਨੂੰ ਲੈਣ ਆਏ ਨੇ ਤੇ ਤੂੰ ਤੁਰ ਜਾ।
ਅੱਛਾ।
ਹਾਂ।
ਤੇ ਉਦੋਂ ਪਤਾ, ਜਦੋਂ ਪਤਾ ਕੀ ਹੋਇਆ ਸੀ ਦਾਦੀ ਪੂਰੀ ਹੋਈ ਸੀ। ਤੇ ਲੈਣ ਤੇਰੀ ਦਾਦੀ ਬਿਮਾਰ ਸੀ। ਪਤਾ ਮੈਂ ਤੈਨੂੰ ਲੈਣ ਆਉਣਾ ਸੀ। ਉਦੋਂ ਤੇਰੇ ਸਰ ਨੇ ਕਦੋਂ ਲਿਆਣ ਦਿੱਤਾ ਸੀ ਹੈਗਾ। ਫੇਰ ਉਦੋਂ ਉਹਨਾਂ ਨੇ ਕਿਹਾ ਸੀ ਵੀ, ਫੇਰ ਉਹਨਾ ਨੇ ਲਿਖਵਾਇਆ ਸੀ। ਫੇਰ ਕਹ ਫਿਰ ਤੇ ਉਹਨੇ ਉਹ ਨੀ ਸੀ ਆਂਟੀ ਨੀ ਸੀ ਨਾ ਅੰਦਰ ਜਾਣ ਦੇਣ ਦੀ। ਫੇਰ ਉਹਨਾਂ ਨੇ ਕਿਹਾ ਸੀ। ਫੇਰ, ਫੇਰ ਉਸ ਫੇਰ ਮਦਨ ਸਰ ਨੇ ਦੇਖ ਦੇਖ ਲਿਆ ਸੀ ਨਾ ਵੀ ਮੈਂ ਕਿਸ ਤਰ੍ਹਾਂ ਦੀ ਬੂਆ ਵਾ। ਫੇਰ ਉਹਨਾਂ ਨੇ ਕਿਹਾ ਸੀ ਵੀ ਲੈ ਜਾਓ ਹੈਗੇ ਆਈ ਤਾਂ ਐਸ ਇੱਕ ਦਿਨ ਤੁਹਾਡੇ ਸਕੂਲ ਵਿੱਚ ਮੈਂ ਪਤਾ ਨਹੀ ਜਸ਼ਨ ਨਾਲ ਆਈ ਸੀ ਤੇ ਉਜ ਸੀ।
ਹਾਂ- ਹਾਂ ਆਏ ਸੋ ਆਏ ਸੋ ਆਏ ਸੋ ਹਾਂ ਹਾਂਜੀ
ਹਾਂ
ਇਕ, ਉਦੋਂ ਪਤਾ ਨੀ ਕੌਣ ਹਾਂ, ਸਿਦਕ ਆਾਈ ਸੀ ਸਾਨੂੰ ਲੈਣ। ਅੰਦਰ ਤੇ ਫੇਰ ਉਹ ਉਹਨੂੰ ਫੇਰ ਮੈਂ ਸਿਦਕ ਨੂੰ ਵੇਖ ਲਿੱਤਾ ਤੇ ਫੇਰ ਸਿਦਕ ਨੇ ਮੈਨੂੰ ਵੀ ਸਿਦਕ ਨੇ ਵੀ ਮੈਨੂੰ ਵੇਖ ਲਤਾ ਤੇ ਫੇਰ-ਫੇਰ ਤੇ ਮੈਂ ਤੁਰ ਗਈ ਇਹ ਤੇ ਸ਼ੁੱਕਰ ਆਂਟੀ ਨੇ ਸਾਨੂੰ ਵੇਖਿਆ ਫਿਰ ਮੇ ਡੈਡ ਬਾਹਰ ਡੈਡੀ ਖੜਾ ਹੀ ਸੀ।
ਹਾਂ ਫੇਰ ਇਂਝ ਨ ਨਾ।
ਆਂਟੀ ਏ ਨੇ ਵੀ ਜਾਓ ਨਾ ਵੀ ਬਾਹਰ ਤੁਸੀਂ ਆਂਟੀਆਂ ਤੇ ਸਾਨੂੰ ਨਾ ਕਈ 'ਚ ਕੀ ਕਰਦੇ ਨੇ ਆਪ ਹੀ ਬਾਹਰ ਤੁਰ ਜਾਂਦੇ ਨੇ।
ਰੂਮ 'ਚ ਬੈਠੀ ਆਂ ਪਰ ਉਹ ਫੇਰ ਉਹ ਫੇਰ ਉਹ ਨੂੰ ਸਰ ਨੇ ਜਿਵੇਂ ਕਿ ਪ੍ਰਿੰਸੀਪਲ ਨੇ ਉਹਨਾਂ ਤੇ ਉ ਵੀ ਕਰਨਾ ਏ ਨਾ।
ਹਾਂ ਸਹੀ ਗੱਲ ਏ। ਹੁਣ ਆਂਟੀਆਂ ਨੇ ਹੁਣ ਆਂਟੀਆਂ ਨੂੰ ਆਪਾਂ ਕੁਛ ਕਹਾਂਗੇ ਨਾ ਜਾਨ ਨੀ ਦੇਣਗੇ।
ਹੂੰ ਤੇ ਉਹ ਕਿਥੇ ਕਿ ਮ-ਮ ਮਗਰ ਹੈਂ।
ਹਾਂਜੀ-ਹਾਂਜੀ ਜਿਵੇਂ ਸਾਡੀ ਤਬੀਅਤ- ਤਬੀਅਤ ਹੀ ਠੀਕ ਵੀ ਹੁੰਦੀ ਕਈ ਵਾਰ
ਹਾਂ
ਆ ਠੀਕ ਉਹ ਨਾ ਮੇਰੇ ਪਾਪਾ ਆਗੇ ਮੈਂ ਬਾਅਦ ਵਿੱਚ ਕਰਨੀ ਆ ਸਤਿ ਸ੍ਰੀ ਅਕਾਲ।
ਠੀਕ ਸਤਿ ਸ੍ਰੀ ਅਕਾਲ।
ਹੂੰ
ਹਾਂ